ਉਹ ਹਾਂਜੀ ਕਿਵੇਂ ਓਂ?
ਹੈਲੋ।
ਹਾਂਜੀ। ਆਵਾਜ਼ ਨਹੀਂ ਆ ਰਹੀ, ਮੇਰੀ?
ਹਾਂਜੀ। ਮੈਮ ਹੁਣ ਆਈ ਆ, ਤੁਹਾਡੀ ਆਵਾਜ਼।
ਹਾਂਜੀ- ਹਾਂਜੀ ਕਿਵੇਂ ਓਂ?
ਹਾਂਜੀ, ਵਧੀਆ- ਵਧੀਆ। ਤੁਸੀਂ ਦੱਸੋ? ਸੌ
ਮੈਂ ਵੀ ਵਧੀਆ। ਹੋਰ, ਕੀ ਬਣਦਾ ਪਿਆ ਸੀ?
ਕੁਛ ਨੀ, ਕੁਛ ਨੀ, ਉਹ ਕਈ ਵਾਰੀ ਸਰਵਰ ਡਾਊਨ ਹੋ ਜਾਂਦਾ ਨਾ। ਹੋ ਜਾਂਦਾ।
ਹਾਂਜੀ- ਹਾਂਜੀ ਹਾਂ, ਸਰਵਰ ਕਰਕੇ ਹੀ ਹੈਗਾ ਕਾਫੀ ਯੂਜ਼ਰਸ ਹੋ ਗਏ ਨੇ ਨਾ
ਹਾਂਜੀ, ਹਾਂ, ਹਾਂਜੀ- ਹਾਂਜੀ। ਇਸ ਕਰਕੇ ਕਈ ਵਾਰੀ ਕੋਲ ਉਹ ਹੋ ਜਾਂਦੀ, ਕਿਉਂਕਿ ਅੱਜ ਮੇਰੀਆਂ ਤਿੰਨ- ਚਾਰ ਕੌਲਾਂ ਐਵੇਂ ਹੀ ਗਈਆਂ। ਹਾਂਜੀ। ਹੋਰ ਦੱਸੋ, ਕੀ ਕਰ ਰਹੇ ਸੀ?
ਆਹ। ਬਸ ਕੁਛ ਨੀ ਬਸ ਹੁਣ ਰੋਟੀ ਰੋਟੀ ਬਣਾਵਾਂਗੇ, ਫਿਰ ਖਾਕੇ
ਅੱਛਾ- ਅੱਛਾ। ਹੋਰ, ਤੁਸੀਂ ਬਣਾਣੀ ਆ ਹਾਲੇ ਰੋਟੀ?
ਹਾਂਜੀ- ਹਾਂਜੀ। ਹੁਣ ਰੋਟੀ ਬਸ ਬਣਾਵਾਂਗੇ। ਮੈਂ, ਰੋ ਬਣਾਕੇ, ਖਾਕੇ ਫੇਰ ਰੈਸਟ ਕਰ ਲਾਂਗੇ। ਅੱਗੇ ਮਤਲਬ ਕਿ, ਟਾਈਮ ਨਾਲ ਖਾ ਲੈਂਨੇ ਆਂ, ਨਾ ਅਸੀਂ ਰੋਟੀ। ਰੋਟੀ ਪਾਉਣੇ ਕ, ਅੱਠ ਵਜੇ, ਜਾਂ, ਅੱਠ ਵਜੇ ਅਸੀਂ ਰੋਟੀ
ਅੱਛਾ- ਅੱਛਾ ਅ ਵੀ ਦੇ ਖੋ ਬਣਾਣੀ ਆ ਹੁਣ ਰੋਟੀ, ਮੰਮੀ ਮੇਰੇ ਗਏ ਹੋਏ ਸੀਗੇ, ਮੈਂ, ਤੇ ਮੇਰੀ ਭਾਬੀ ਹੁਣ ਬਣਾਵਾਂਗੇ। ਰੋਟੀ, ਡੈਡੀ ਹੁਣੀ ਮੇਰੇ ਲੇਟ ਹੀ ਆਉਂਦੇ ਨੇ, ਜਿਵੇਂ ਖੇਤ'ਚੋਂ ਸਾਨੂੰ ਨੌ, ਸਾਢੇ- ਨੌ ਰੋਟੀ ਖਾਂਦੇਆ ਨੂੰ ਵੱਜ ਜਾਂਦੇ ਨੇ।
ਠੀਕ ਹੈ, ਤੁਸੀਂ ਇਕੱਠੇ ਖਾਂਦੇ ਹੋ ਸਾਰੇ ਰੋਟੀ?
ਵੀ ਚਲੋ, ਆਪਣੀ-ਆਪਣੀ ਫੈਮਲੀ ਨਾਲ ਖਾ ਲੈਂਨੇ ਆਂ। ਡੈਡੀ ਆ ਜਾਂਦੇ ਨੇ, ਮੈਂ, ਮੇਰਾ ਡੈਡੀ ਤੇ, ਮੇਰਾ ਬ੍ਰਦਰ ਤੇ ਮੰਮੀ, ਇਕ ਰੋਟੀ ਖਾ ਲੈਨੇ ਆਂ। ਬਸ ਨਾਲ ਦੀ, ਨਾਲ ਦੂਜੇ ਬ੍ਰਦਰ ਦਿੰਨੀ ਆ, ਹਾਂਜੀ ਇੱਧਰੋਂ ਫਿਰ, ਭਾਬੀ ਹੋਨੀ ਵੀ ਖਾ ਲੈਂਦੇ ਨੇ, ਵੀ ਦੇਖੋ ਇਕੱਠੇ ਹੀ ਖਾਂਦੇ ਨੇ, ਹਾਂਜੀ- ਹਾਂਜੀ ਅਸੀਂ ਚੁੱਲ੍ਹੇ ਤੇ। ਤੇ ਹੀ ਬਣਾਉਂਦੇ ਹਾਂ। ਕਿਉਂਕਿ, ਦੇਖੋ ਫੈਮਲੀ ਫੇਰ ਬਸ ਆਦਤ ਪਈ ਹੋਈ ਆ, ਉਦਾਂ ਤਾਂ ਮੇਰੀ ਮੰਮੀ ਬਣਾਉਂਦੀ। ਬਣਾਂਦੇ ਨੇ, ਮੰਮੀ ਤੇ ਭਾਬੀ। ਹੁਣ ਮੇਰੇ ਮੰਮੀ ਗਏ ਹੋਏ ਨੇ, ਵੀ ਚਲੋ ਕੱਲ ਨੂੰ ਆਉਣਗੇ ਉਹ, ਅੱਛਾ। ਹਾਂਜੀ- ਹਾਂਜੀ ਨਹੀਂ ਤਵੀ ਤੇ, ਫਿਰ ਤਾਂ। ਫੇਰ ਤਾਂ, ਕਿਉਂਕਿ ਤਬ ਹਾਂਜੀ- ਹਾਂਜੀ। ਤਵੇ ਤੇ, ਤਾਂ ਤੁਹਾਨੂੰ ਪਤਾ ਇੱਕੋ ਰੋਟੀ ਪੈਣੀ ਆ? ਫਿਰ ਤੋਂ, ਕੋਈ ਫਾਇਦਾ ਹੀ ਨਹੀਂ ਚੁੱਲ੍ਹੇ ਤੇ, ਬਣਾਉਣ ਦਾ ਇਸ ਕਰਕੇ, ਹਾਂਜੀ- ਹਾਂਜੀ। ਜੀ ਫਿਰ।
ਫੇਰ ਤਵੀ ਦੇ, ਤੇ, ਆਪਾਂ ਨੂੰ ਤਿੰਨ- ਚਾਰ ਜਾਣੇ ਲੱਗਣੇ ਪੈਂਦੇ ਆ, ਰੋਟੀ ਬਣਾਉਣ ਵਾਸਤੇ।
ਨਹੀਂ- ਨਹੀਂ। ਬਣ ਜਾਂਦੀ ਆ, ਉਹ ਰਾੜ ਦਿੰਦੇ ਨੇ, ਬਸ- ਬਸ ਫਿਰ ਮੈਂ ਹੀ ਵੇਲਦੀ ਹਾਂ ਉਹ ਰਾੜ ਦਿੰਦੇ ਨੇ, ਭਾਬੀ ਮੇਰੇ।
ਅੱਛਾ। ਤੁਸੀਂ ਵੇਲ-ਵੇਲ ਕੇ ਪਾਈ ਜਾਂਦੇ ਹੋ, ਫਟਾਫਟ। ਕਿਉਂਕਿ, ਕਾਫ਼ੀ ਰੋਟੀ ਰੋਟੀਆਂ ਪੈ ਜਾਂਦੀਆਂ ਨੇ, ਕਿੰਨੀਆਂ ਰੋਟੀਆਂ ਪੈ ਜਾਂਦੀਆਂ ਨੇ?
ਚਾਰ- ਚਾਰ।
ਹਾਂ ਛੋਟੀ ਹੈ, ਫੇਰ ਇੱਕ ਨਾ ਕਾਫ਼ੀ ਵੱਡੀ
ਨਹੀਂ, ਉਹ ਤਾਂ ਅਲੱਗ ਹੁੰਦੀ ਹੈ, ਉਹ ਤਾਂ, ਲੰਗਰ ਵਗੈਰਾ ਲਈ ਹੁੰਦੀ ਹੈ। ਇੱਕ ਜਿਵੇ ਆਪਾਂ ਨੌਰਮਲ ਘਰਾਂ'ਚ ਲਿਆਂਦੇ ਆ, ਉਹ ਇੰਨੀ ਕੀ ਹੁੰਦੀ ਆ। ਕਿਉਂਕਿ ਸਾਡੇ ਆ, ਨਾ, ਜੌਇੰਟ ਫੈਮਲੀ ਹਾਂਜੀ- ਹਾਂਜੀ। ਸਾਡੇ ਜੁਆਇੰਟ ਫੈਮਲੀ ਕੁਛ ਫਿਰ, ਖੇਤ'ਚ ਵੀ ਇੱਕ- ਦੋ ਅੰਕਲ ਆਇਆ ਹੁੰਦਾ, ਫੇਰ ਉਹਨਾਂ ਦੇ ਜਾਣੀ ਹੁੰਦੀ ਆ, ਜਿਵੇਂ ਤਾਂ, ਕਰਕੇ ਫੇਰ ਅਸੀਂ ਇਸ ਤੇ ਬਣਾਂਨੇ ਆਂ ਚ ਗੈਸ ਤੇ, ਤਾਂ ਜਿਵੇਂ ਕਦੇ ਮੀਂਹ ਦਾ ਮੌਸਮ ਹੋ ਗਿਆ, ਮੀਂਹ ਆ ਰਿਹਾ ਤਾਂ, ਅਸੀਂ ਗੈਸ ਤੇ ਬਣਾਂਨੇ ਆਂ।
ਗੈਸ ਤੇ, ਫੇਰ ਤੁਹਾਨੂੰ, ਕਾਫ਼ੀ ਟਾਈਮ ਲੱਗ ਜਾਂਦਾ ਹੋਊਗਾ?
ਹਾਂਜੀ- ਹਾਂਜੀ ਫਿਰ ਤੋਂ ਬਹੁਤ ਟਾਈਮ ਲੱਗ ਜਾਂਦਾ। ਉਹ, ਗੈਸ ਤੇ, ਤਾਂ ਤੁਹਾਨੂੰ ਪਤਾ ਹੀ ਕਿ, ਇੱਕ-ਇੱਕ ਰੋਟੀ ਉਈ ਪੈਣੀ ਹੈ, ਆਪਣੇ ਹਿਸਾਬ ਨਾਲ। ਚੁੱਲੇ ਤੇ, ਆ ਵੀ ਥੋੜ੍ਹੀ ਜਿਹੀ ਅੱਗ ਤੇਜ਼ ਹੋ ਗਈ ਜੇ, ਚਾਰ ਰੋਟੀਆਂ ਆਰਾਮ ਨਾਲ ਪੈ ਜਾਂਦੀਆਂ ਨੇ।
ਤੁਸੀਂ, ਬਾਹਰ ਬਲੱਬ ਵਗੈਰਾ
ਹਾਂਜੀ- ਹਾਂਜੀ। ਬੱਲਮ ਵਗੈਰਾ ਨਹੀਂ -ਨਹੀਂ ਬੱਲਮ ਲਗਾਏ ਹੋਏ, ਉਹ ਤਾਂ ਅਸੀਂ। ਤੇ, ਬਾਹਰ ਵੀ ਬਣਾਇਆ ਹੋਇਆ।
ਅੱਛਾ। ਬਾਰ ਓਪਨ'ਚ ਰੱਖਿਆ ਹੋਇਆ?
ਹਾਂਜੀ ਹਾਂਜੀ ਉਹ ਅਓਪਨ ਚ ਹੀ ਰ ਰਖਿਆ ਹੋਇਆ ਕਿਉਂਕਿ ਸਵੇਰੇ ਤੋਂ ਉੱਠਣ ਸਾਰ, ਹਾਂ ਚੁੱਲੇ ਤੇ ਹੀ ਬਣਾਉਦੇ ਹਾਂ ਸਬਜ਼ੀ ਵੀ ਅਸੀਂ ਕਦੇ ਕੀ ਕਹਿਣਾ ਗੈ ਗੈਸ ਤਾਂ ਅਸੀਂ ਲਗਾ ਲਓ ਚਾਹ ਲਈ ਯੂਜ ਕਰਦੇ ਹਾਂ ਜਾਂ ਦੁੱਧ ਨੂੰ ਬਬਾਲੀ ਵਗੈਰਾ ਦਵਾਉਣੀ ਆ ਰਾਤ ਨੂੰ ਤਾਂ ਵੈਸੇ ਅਸੀਂ ਚੁੱਲ੍ਹੇ ਤੇ ਹੀ ਦਵਾਉਾਨਦੇ ਹਾਂ ਸਵੇਰੇ ਵੀ ਚਲੋ ਲੇਟ ਆਉਂਦਾ ਥੋੜਾ ਉਸ ਟਾਈਮ ਨੂੰ ਚੁੱਲੇ ਤੇ ਚਲੋ ਅੱਗ ਨੀ ਰਹਿੰਦੀ
ਜਿਵੇਂ ਤੁਹਾਡੇ ਜੁਆਇੰਟ ਫੈਮਲੀ ਤੁਸੀਂ ਕਹਿੰਦੇ ਪਏ ਹੋ ਫਿਰ ਤੁਸੀਂ ਸਬਜ਼ੀ ਘਾਸ ਬਣਾਉਂਦੇ ਹੋ
ਪਤੀਲੇ ਚ ਨੋਰਮਲ ਜਾਂ ਕੁੱਕਰ ਚ ਹਾਂਜੀ ਜਿਵੇਂ ਜੋ ਸਬਜ਼ੀ ਪਤੀਲੇ ਚ ਬਣਾਉਣ ਵਾਲੀ ਆ ਉਹ ਅਂ ਪਤੀਲੇ ਚ ਬਣਾ ਦਿੰਦੇ ਹਾਂ ਜੋ ਕੁੂੱਕਰ ਚ ਬਣਾਉਣ ਵਾਲੀ ਉਹ ਕੁੂੱਕਰ ਚ ਬਣਾ ਦਿੰਦੇ ਆਾਂ
ਫ ਮਤਲਬ ਤੁਹਾਨੂੰ ਇੰਨੇ ਪਰਿਵਾਰ ਨੂੰ ਇੱਕ ਟਾਈਮ ਹੀ ਸਰਦਾ ਹੋਏਗਾ ਕੁੱਕ ਇੱਕ ਕੁੱਕਰ ਨਾਲ
ਨਹੀਂ ਨਹੀਂ ਸਾਡੇ ਖਾਂਦੇ ਹੀ ਇਹਹੀ ਹਿਸਾਬ ਨਾਲ ਆ ਕਿ ਜਿਵੇਂ ਅਸੀਂ ਹੁਣ ਸਵੇਰੇ ਕੰਮ ਕੁੁੰਮ ਨਿਬੇੜ ਕੇ ਸਾਰੇ ਇੱਕ ਵਾਰ ਰੋਟੀ ਚਲੀ ਜਾਣੀ ਆ ਖੇਤ ਵੀ ਤੇ ਅਸੀਂ ਵੀ ਲਗਾ ਲਓ ਵੀ ਜਿਹਨੇ ਜਿਹਨੇ ਖਾਣੇ ਆ ਗਿਆਰਾਂ ਹੀ ਗਿਆਰਾਂ ਸਾਢੇ ਗਿਆਰਾਂ ਹੀ ਖਾਂਦੇ ਨੇ ਸਾਰੇ ਇੰਨਾ ਕੁ ਟਾਈਮ ਨੋਰਮਲ ਹੋ ਜਾਂਦਾ ਦੁਪਹਿਰੇ ਸਾਡਾ ਕੋਈ ਖਾਂਦਾ ਹੀ ਨਹੀਂ ਹੈਗਾ ਬਸ ਫਿਰ ਰਾਤ ਨੂੰ ਖਾਂਦੇ ਨੇ, ਨਹੀਂ ਨਹੀਂ ਸਾਡੇ ਨਹੀਂ ਸਾਡੇ ਇਹ ਆ ਵੀ ਜਿਵੇਂ ਖੇਤ ਚਲੀ ਗਈ ਕੋਈ ਏ ਖਾਣ ਜੇ ਕਿਸੇ ਨੇ ਖਾਣੀ ਆ ਤਾਂ ਉਹ ਚਟਨੀ ਵਗੈਰਾ ਨਾਲ ਖਾਂਦੇ ਨੇ ਸਬਜ਼ੀ ਅਸੀਂ ਦੋ ਟਾਈਮ ਦੀ ਬਣਾਈ ਲੈਂਦੇ ਹ ਇਕੱਠੀ
ਅੱਛਾ ਤੇ ਨਹੀਂ ਮਤਲਬ ਜਿਹੜੀ ਤੁਸੀਂ ਸਬਜ਼ੀ ਬਣਾਉਂਦੇ ਹੋ ਕੁੱਕਰ ਦੇ ਵਿੱਚ
ਹਾਂਜੀ ਹਾਂ ਹਾਂ ਨੋਰਮਲ ਹਮ
ਕਿੰਨੇ ਜਾਣੇ ਹੋ ਤੁਸੀਂ ਘਰ ਦੇ ਵਿੱਚ
ਅਸੀਂ ਗਿਆਰਾਂ
ਫਿਰ ਤੇ ਤੁਸੀਂ ਵਾਹਵਾਂ ਸਬਜ਼ੀ ਬਣਾਉਣੀ ਪੈਂਦੀ ਹੋਣੀ ਆ ਤੁਹਾਨੂੰ
ਹਾਂਜੀ ਹੁਣ ਜੇਵੇ ਮੇਰੀਆਂ ਭੈਣਾਂ ਵੀ ਆਈਆਂ ਹੋਈਆਂ ਸੀ ਸੱਤ ਅੱਠ ਜਣੇ ਆਏ ਹੋਏ ਸੀਗੇ ਹੋਰ ਰਿਸ਼ਤੇਦਾਰ
ਠੀਕ ਹੈ
ਵੀ ਚਲੋ ਚੱਲ ਜਾਂਦਾ ਐਵੇਂ ਵੀ ਸਾਡੇ ਆਉਂਦੇ ਵੀ ਰਹਿੰਦੇ ਨੇ ਵੀ ਐ ਨੀ ਹੈਗਾ ਹੁਣ ਵੀ ਮੇਰੀ ਇੱਕ ਭੈਣ ਨੇ ਆਣਾ ਦੋ ਚਾਰ ਦਿਨ ਤੱਕ ਆਊਗੀ ਉਹ ਹੋ
ਅੱਛਾ
ਉਹਦੇ ਨਾਲ ਇਹ ਨੀ ਪਤਾ ਵੀ ਦੂਜੀ ਭੈਣ ਵੀ ਆਜੇ ਉਹਦੀਆਂ ਦੋ ਕੁੜੀਆਂ ਨੇ ਉਹ ਵੀ ਆਉਣਗੀਆਂ ਵੀ ਚੱਲਦਾ ਰਹਿੰਦਾ ਸਾਡੇ ਐਵੇਂ ਤਾਂ
ਹਾਂ ਵੀ ਚਲੋ ਕੋਈ ਆ ਗਿਆ ਕੋਈ ਚੱਲ ਗਿਆ ਆ ਗਿਆ ਕੁ
ਹਾਂਜੀ ਹਾਂਜੀ ਵੀ ਸਾਡੇ ਇਹੀ ਰਹਿੰਦਾ ਵੀ ਆ ਗਿਆ ਕੋਈ ਚੱਲ ਗਿਆ
ਨਹੀਂ ਸਾਡੇ ਵੱਲ ਥੋੜਾ ਇਹ ਥੋੜਾ ਘੱਟ ਹੈਗਾ ਸਾਡੇ ਥੋੜਾ ਘੱਟ ਈ ਆਂਦੈ ਕੋਈ ਕਿਸੇ ਵੱਲ।
ਅੱਛਾ, ਅੱਛਾ ਨਈ ਨਈ ਸਾਡੇ ਤਾਂ ਬਿ ਲਗਾਲੋ ਵੀ ਆਂਦਾ ਈ ਰੈਂਦਾ ਮੈਂ ਤੁਆਨੂੰ ਦੱਸੇਆ ਈ ਆ ਦੇਖਲੋ ਥੋਨੂੰ ਤਾਂ ਪਤਾ ਈ ਆ। ਹੁਣ ਵੀ ਦੇਖੋ, ਹਫ਼ਤੇ ਵਾਂਗੂ ਆਏ ਹੋਏ ਸੀ ਹਫ਼ਤਾ ਮੇਰਾ ਕੋਈ ਕੰਮ ਨੀ ਹੋਏਆ ਫੋਨ ਤੇ ਬਿਲਕੁਲ ਵੀ, ਲਗਾ ਲੋ ਦੇਖਲੋ ਏ ਕਿੱਦੇ ਦਾ ਚੱਲੇਆ ਹੋਏਆ ਕੰਮ ਵੀ ਦੇਖਲੋ ਏ ਕੌਲਾਂ ਨੀ ਮੇਥੋ ਤੋਂ ਪੂਰ ਹੋ ਪਾਈਆਂ। ਓ ਵੀ ਨੀ ਕਰੇਆ ਮੈਂ, ਕੋਈ ਹੋਰ ਤਾਂ ਚਲੋ ਕਰਨਾ ਹੀ ਕੀ ਸੀਗਾ।
ਫਿਰ ਤੁਆੜੀ ਸ ਤੁਆੜੀ, ਸੀਸਟ ਹਾਂਜੀ ਹਾਂ ਤੁਹਾਡੀਆਂ ਵੈ ਚੜਾਈਆਂ ਹੋਈਆਂ ਸੀ ਨਾ, ਮੇਰੀ ਤੇ ਫਿਰ ਭੂਆ ਜੀ ਹੋਣੀ ਤਾਂ ਆਂਦੀਆਂ ਨੀ ਹੈਗੀਆਂ ਤੇ ਮੇਰੀ ਫਿਰ ਇੱਕ ਸਿਸਟਰ ਹੈਗੀ ਇੱਕ ਇੱਕ ਸਿਸਟਰ ਤੇ ਦੇਖੋ ਪੰਦਰਾਂ ਦਿਨ ਲਾਗੀ ਏ। ਫਿਰ ਇੱਕ ਜਨੇ ਨਾਲ ਤਾਂ ਦੇਖੋ ਕਿੰਨਾ ਕੁ ਕੰਮ ਵ
ਹਾਂਜੀ, ਹਾਂਜੀ ਇੱਕ ਜਣੇ ਨਾਲ ਤਾਂ ਦੇਖੋ ਕੀ ਹੁੰਦਾ ਵੀ ਲਗਾਾਲੋ ਜੇੋ ਤੁਸੀਂ ਦੋ ਤਿੰਨ ਘੰਟੇ ਵੀ ਓਨਾਂ ਕੋਲ ਬੈਠ ਗੇ ਤਾਂ ਵੀ ਓਨੀ ਸਾਡੇ ਚਲੋ ਜੇਆਦਾ ਆਏ ਹੋਏ ਸੀ, ਮੈਂ ਤੁਹਾਨੂੰ ਦੱਸੇਆ ਵੀ ਸੱਤ, ਅੱਠ ਜਣੇ ਬੱਚੇ ਹੋ ਗਏ ਦੀਦੀ ਹੋਨਾਂ ਦੇ ਥੋਨੂੰ ਪਤਾ ਈ ਆ, ਵੀ ਜੇ ਐਵੇਂ ਗੱਲਾਂ ਕਰਨ ਬੈਠ ਜੋ ਤ ਫੇਰ ਕੰਮ ਹੁੰਦਾ ਵੀ ਨੀ ਹੁਣ ਸਾਰੇ
ਮਨ ਵੀ ਨੀ, ਹਾਂਜੀ ਹਾਂ ਮਨ ਵੀ ਨੀ ਕਰਦਾ ਹੈਗਾ ਐ ਹੁੰਦਾ ਵੀ ਚੱਲ ਥੋੜੇ ਦਿਨ ਵਾਸਤੇ ਆ ਇਨੇ ਵੀ ਚਲ ਆਪਾਂ ਗੱਲਾਂ ਕਰਦੇ
ਹਾਂਜੀ, ਹਾਂਜੀ ਕੁਛ ਚਲੋ ਐਵੇਂ ਵੀ ਚਲੋ ਕਦੇ ਈ ਆਂਦੇ ਸਾਲ ਬਾਦ ਲਗਾ ਲੋ- ਤਾਂ ਵੀ ਹੋ ਜਾਂਦਾ, ਨਈ ਤਾਂ ਚਲੋ ਟਾਈਮ ਕੱਡ ਵੀ ਲਵੇ ਅਗਲਾ ਥੋੜਾ ਬੋਤ।
ਤੁਸੀਂ ਓਹ ਜੋ ਮੰਦਿਰ ਦੇ ਵਿੱਚ ਗਏ ਸੀ
ਹਾਂਜੀ, ਹਾਂਜੀ ਅਸੀ ਹਾਂਜੀ- ਓ ਅਸੀ ਕਢਾਮ ਗਏ ਸੀਗੇ ਏ ਸ਼ਿਵਜੀ ਦਾ ਮੰਦਰ ਬਣੇਆ ਹੋਏਆ ਓਥੇ। ਓਥੇ ਕਢਾਮ ਏ ਏਦਰ ਈ ਆ ਗੇਆ ਭੁੰਨਰਹੇੇੜੀ ਸਾਈੜ ਲਗਾ ਲੋ
ਠੀਕ ਐ।
ਹਾਂਜੀ, ਹਾਂਜੀ ਓਦਰ ਗਏ ਸੀਗੇ ਅਸੀ ਓ ਵੀ ਚਲੋ ਮੇਰੀਆਂ ਭੈਣਾ ਆਈਆਂ ਹੋਈਆਂ ਸੀ, ਓ ਕੈਂਦੀਆਂ ਸੀ ਸਾਨ ਵਾਟਰ ਪਾਰਕ ਕਿਤੇ ਜਾਣਾ ਫੇਰ ਸਾਡੀ ਸਲਾਅ ਬਣ ਗੀ ਵੀ ਚਲੋ ਓਥੇ ਹਜਾਰ ਪੇ ਟਿਕਟ ਆ, ਵੀ ਕੀ ਕਰਾਂਗੇ ਫੇਰ ਸਹੀ ਵੀ ਚਲੋ ਪਾਂ ਏਦਰ ਈ ਜਾ ਆਂਨੇ ਆ।
ਠੀਕ ਐ। ਨਈ ਏ ਪਟੇਆਲੇ ਦੀ ਟਿਕਟ, ਪਟੇਆਲੇ ਦੀ ਟਿਕਟ ਹਜ਼ਾਰ ਰਪੇ ਹੈਗੀ ਵੋਟਰ ਪਾਰਕ ਦੀ?
ਹਾਂਜੀ, ਹਾਂਜੀ।
ਅੱਛਾ, ਜੇੜਾ ਮੇਨ ਫੇਮਸ ਜੇਆ ਬਨੇਆ ਹੋਏਆ ਓਦੀ ਓਨੂੰ ਕੈਂਦੇ ਪਏ ਆਂ ਤੁਸੀਂ?
ਹਾਂਜੀ, ਹਾਂਜੀ ਇੱਕ ਫੇਮਸ ਜਾ ਓਥੇ ਹਜਾਰ ਈ ਕੈਂਦੇ ਸੀਗੇ।
ਸਾਡੇ ਏਦਰਰ ਜਿਵੇਂ ਸੁਨਾਮ ਹੋ ਗੇਆ, ਆਪਣਾ ਸਮਾ ਸਮਾਣੇ ਹੋ ਗੇਆ ਸਾ
ਹਾਂਜੀ, ਪਤਾ ਨੀ ਇੱਧਰ ਸਾਡੇ ਹੁਣ ਨਵਾਂ ਉਹ ਹੋਇਆ ਉਹ ਉੱਥੇ ਹਜ਼ਾਰ ਹੀ ਕਹਿੰਦੇ ਸੀ, ਐਵੇ ਤਾਂ ਇੱਕ ਘੰਟੇ ਦਾ ਦੋ ਸੌ ਵੀ ਦਿੰਦੇ ਨੇ। ਉਹ ਕੋਈ ਹੋਰ ਜਗ੍ਹਾ ਹੀ ਸੀ ਏ ਉੱਤਰੀ ਪਰ ਉੱਥੇ ਤਾਂ ਹਜ਼ਾਰ ਸੀਗੀ ਇੱਕ ਘੰਟੇ ਦੀ।
ਠੀਕ ਹੈ, ਠੀਕ ਹੈ, ਉਹ ਕਾਫੀ ਪੁਰਾਣਾ ਐ ਨਾ।
ਨ ਹਾਂ ਉੱਥੇ ਇੱਕ ਦੀ ਘੰਟੇ ਦੇ ਨੇ ਸੀ, ਉੱਥੇ ਹਜ਼ਾਰ ਸੀਗੀ ਵੀ ਸਵੇਰ ਤੋਂ ਲੈਗੇ ਜੇ ਸ਼ਾਮ ਨੂੰ ਨਿਕਲ ਗਏ ਆਪਾਂ।
ਫ਼ਿਰ ਇਨਾ ਟਾਈਮ ਤਾਂ ਦੇਖੋ ਮਸਤੀ ਵੀ ਨੀ ਹੁੰਦੀ ਹੈਗੀ, ਬੰਦੇ ਨੇ ਖਾਣਾ ਪੀਣਾ ਵੀ ਹੁੰਦਾ।
ਸਕਦਾ ਸੀ।
ਹਾਂ ਦੋ ਜਾਂ ਤਿੰਨ ਘੰਟੇ ਰਹਿ ਸਕਦੇ। ਮ, ਤਿੰਨ ਘੰਟੇ ਵੀ ਕੋਈ ਨਹੀਂ ਰਹਿੰਦਾ ਹੈਗਾ ਦੋ ਮਸਾਂ
ਹਾਂਜੀ, ਦੋ ਢਾਈ ਘੰਟੇ ਹੀ ਮੰਨ ਲੋ ਬਸ, ਉਹ ਵੀ ਚਲੋ ਐਵੇਂ ਆ ਵੀ ਜੇ ਸਾਰੇ ਜਾਣੇ ਗਏ ਹੋਣ ਫੇਰ ਚਲੋ ਲੱਗ ਵੀ ਜਾਂਦੇ ਨੇ ਤਿੰਨ ਕੁ ਘੰਟੇ ਜਿਵੇਂ ਉੱਥੇ ਸਾਰਾ ਕੁਛ ਸੀਗਾ ਲਗਾ ਲਓ ਆ, ਝੂਲੇ ਵਗੈਰਾ ਵੀ ਸੀ ਦੂਜੇ ਆਪਣਾ ਵਧੀਆ ਉਹ ਸੀਗਾ ਐਵੇਂ ਨੀ ਸੀ।
ਠੀਕ ਐ।
ਤਾਂ ਕਰਕੇ।
ਚਲੋ ਐਵੇਂ ਹੁੰਦਾ ਨਾ ਕਿ ਗਰਮੀ ਜ਼ਿਆਦਾ ਨਾ ਫਿਰ ਉੱਪਰੋਂ ਧੁੱਪ ਵੀ ਪੈ ਰਹੀ ਹੁੰਦੀ ਐ, ਪਾਣੀ ਵੀ ਥੋੜਾ ਗਰਮ ਹੋ ਜਾਂਦਾ ਐ।
ਪਤਾ ਦੇਖੋ ਪੈਣੀ ਆ
ਹਾਂਜੀ, ਹਾਂ, ਮੈਂ ਕਦੀ ਨੀ ਗਈ, ਤੁਸੀਂ ਕਿੰਨੇ ਵਾਰ ਚਲੇ ਗਏ ਹੋ ਵਾਟਰ ਪਾਰਕ?
ਅਸੀਂ ਵੀ ਨੀ ਗਏ ਕਦੇ ਫਸਟ ਟਾਈਮ ਹੀ ਜਾਣਾ ਸੀਗਾ ਮੈਂ ਵੀ।
ਅੱਛਾ, ਤੁਸੀਂ ਵੀ ਫਸਟ ਟਾਈਮ ਜਾਣਾ ਸੀਗਾ, ਹਾਂ
ਅਸੀਂ ਨੀ ਕਦੇ ਗਏ, ਅਸੀਂ ਵੀ ਫਸਟ ਟਾਈਮ ਹੀ ਜਾਣਾ ਤੇ ਮੇਰਾ ਬ੍ਰਦਰ ਜਾ ਗਿਆ ਹੋਇਆ ਜਾਣੀ ਕਿ ਕਈ ਵਾਰ।
ਠੀਕ ਐ।
ਹਾਂਜੀ-ਹਾਂਜੀ ਉਹੀ ਕਹਿੰਦਾ ਸੀ ਵੀ ਚਲੋ, ਚਲੋ ਤੁਹਾਨੂੰ ਸਾਰੀਆਂ ਨੂੰ ਲੈਜੂਗਾ, ਮੇਰੀ ਇੱਕ ਭੈਣ ਨੂੰ ਸੀ ਵੀ ਚਲੋ ਜਾਏ ਆਵਾਂਗੇ, ਉਹਨੂੰ ਸੀ ਜਿਆਦਾ ਮੇਰੀ ਭੈਣ ਨੂੰ ਹਾਂ, ਹਾਂ ਫ਼ਿਰ ਚਲੋ ਜਾ ਨੀ ਹੋਇਆ ਅਸੀਂ ਬਸ ਇੱਧਰ ਚਲੇ ਗਏ ਮੰਦਿਰ 'ਚ ਫਿਰ, ਅਗਲੇ ਦਿਨ ਅਸੀਂ ਮੌਲ 'ਚ ਚਲੇ ਗਏ ਘੁੰਮਣ। ਬਸ ਐ ਹੀ ਚਲੋ ਟਾਈਮ ਲੱ ਦਿਨ ਲੰਘ ਗਏ, ਬਸ ਘੁੰਮਦੇ ਫਿਰਦੇ ਲਗਾ ਲੋ ਫਿਰ ਸ਼ਾਮ ਨੂੰ ਖੇਤ ਚਲੇ ਜਾਂਦੇ ਸੀਗੇ। ਇਹ ਨੀ ਪਤਾ ਅੱਠ ਵਜੇ ਆਂਦੇ, ਸੱਤ ਵਜੇ ਆਂਦੇ ਤਾਂ ਕਰਕੇ ਤੁਹਾਨੂੰ ਪਤਾ ਹੀ ਆ ਫ਼ਿਰ ਟਾਈਮ ਨੀ
ਠੀਕ ਹੈ, ਤੁਹਾਡਾ ਉੱਥੇ ਪੈ ਰਿਹਾ ਨਾ ਖੇਤ ਦੇ ਵਿੱਚ?
ਹਾਂਜੀ-ਹਾਂਜੀ। ਕਹ ਰਿਹਾ ਸਾਦਾ ਹਾਂਜੀ ਹੁਣ ਹਾਲੇ ਮਿਸਤਰੀ ਲੱਗਾ ਆ ਨੀ ਕਿ ਹੁਣ ਤਾਂ ਝੋਨੇ ਦਾ ਟਾਈਮ ਆ ਬਈਏ ਆਏ ਹੋਏ ਨੇ। ਫੇਰ ਹੁਣ ਅਸੀਂ ਦੁਵਾਰੇ ਲਗਾਉਣਾ ਵੀ ਸੀਜਨ ਤੋਂ ਬਾਅਦ ਲਗਾਵਾਂਗੇ। ਹਾਂਜੀ-ਹਾਂਜੀ।
ਚਲੋ ਵਧੀਆ ਗੱਲ, ਠੇਕੇ ਤੇ ਦੇ ਰਹੇ ਹੋ ਕਿ ਤੁਸੀਂ ਕਿਵੇਂ ਦਿਹਾੜੀ ਤੇ ਕਰਵਾ ਰਹੇ ਸੀਗੇ।
ਅਸੀਂ ਦਿਹਾੜੀ ਤੇ।
ਫੇਰ ਤਾਂ ਹੀ ਹਟ ਗਏ ਨੇ, ਠੇਕੇ ਵਾਲੇ ਨੀ ਰੁਕਦੇ ਹੁੰਦੇ ਹੈਗੇ ਉਹ ਤੇ ਆਪਣਾ ਕੰਮ ਕਰਦੇ ਹੀ ਨੇ ਲੱਗੇ ਹੀ ਰਹਿੰਦੇ ਨੇ।
ਉਹ ਤਾਂ ਵੀ ਜਦੋਂ ਮੰਨ ਲਓ ਵੀ ਚੱਲ ਰਿਹਾ, ਉਹਨਾ ਨੇ ਤਾਂ ਉਦੋਂ ਲੱਗਾ ਲੱਗ ਜਾਣਾ।
ਹਾਂਜੀ, ਹਾਂ ਉਹ ਨੇ ਤੇ ਲੱਗੇ ਹੀ ਰਹਿਣੇ ਆ, ਓਕੇ ਜੀ ਓਕੇ ਮੈਮ ਓਕੇ ਧੰਨਵਾਦ।